ਹੈਲੋ
ਹੈਲੋ ਹਾਂਜੀ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
ਹਾਂਜੀ ਮੈਂ ਠੀਕ ਹਾਂ ਤੁਸੀਂ ਦੱਸੋ
ਅਸੀ ਵੀ ਵਧੀਆ ਫਸਟ ਕਲਾਸ
ਹੋਰ ਕੀ ਕਰ ਰਹੇ ਸੀ
ਕੁਛ ਨਹੀਂ ਬਸ ਬੈਠੇ ਸੀ ਆਫਿਸ ਚ
ਅੱਛਾ -ਅ
ਹਾਂਜੀ -ਹਾਂਜੀ ਤੁਸੀਂ ਦੱਸੋ ਤੁਸੀਂ ਕੀ ਕਰ ਰਹੇ ਸੀ
ਬਸ ਪੁੱਛੋ ਨਾ ਕੀ ਕਰ ਰਹੀ ਸੀਗੀ ਇਹਂ ਤੇ ਪੁੱਛੋ ਹੀ ਨਾ ਤੁਸੀ ਕਿਉਂਕਿ ਮੈਂ ਮੈਂ ਐਕਚੁਲੀ ਅ ਆਪਣੇ ਬੇਟੇ ਦਾ ਨਾ ਉਹ ਬਣਾ ਰਹੀ ਸੀ ਪ੍ਰੋਜੈਕਟ
ਅੱਛਾ ਜੀ
ਹਾਂਜੀ- ਹਾਂਜੀ
ਅੱਛਾ ਤੋਂ ਅ ਉਹ ਲਾਗੇ ਬੈਠਾ ਕਿ ਨਹੀਂ ਬੈਠਾ ਜ ਤੁਸੀਂ ਇਕੱਲੇ ਬਣਾ ਰਹੇ ਹੋ
ਨਾ ਨਾ ਮੈਂ ਹੀ ਬਣਾ ਰਹੀ ਹਾਂ
ਅੱਛਾ -ਅੱਛਾ ਬੱਚਿਆਂ ਨੂੰ ਕੀ ਪਤਾ ਚੱਲਦਾ ਵਾ ਬੱਚਿਆਂ ਨੂੰ ਕੰਮ ਦੇ ਦਿੰਦੇ ਇਸ ਤਰ੍ਹਾਂ ਇਸ ਤਰ੍ਹਾਂ ਦਾ ਤਾਂ ਪਤਾ ਕਿਵੇਂ ਚੱਲੇਗਾ ਬੱਚਿਆਂ ਨੂੰ
ਬਸ ਫੇਿਰ ਉਹੀ ਤੇ ਗੱਲ ਹੈ ਨਾ ਨਾਲੇ ਉਹ ਬੈਠਦੇ ਵੀ ਨੀ ਹੈਗੇ ਬੱਚੇ ਕੋਲ ਉਹ ਆਪਣੇ ਦਾਦੂ ਕੋਲ ਬੈਠਾ ਹੋਇਆ ਉਹ ਇੱਧਰ ਆ ਹੀ ਨਹੀ ਰਿਹਾ
ਅੱਛਾ
ਹਾਂਜੀ ਐਕਚੁਲੀ ਇਹਨੂੰ ਮਿਲਿਆ ਡਾਇਸ ਤੇ ਇੰਨੇ ਛੋਟੇ ਬੱਚੇ ਨੂੰ ਡਾਇਸ ਦਾ ਕੀ ਪਤਾ ਹੈ ਡਾਇਸ ਬਣਾਣਾ ਉਹ ਕਾਰਡਬੋਰਡ ਦੇ ਨਾਲ ਤੇ ਉਹ ਮਿਲਿਆ ਹੋਇਆ ਹਾਂਜੀ ਬਾਕੀ ਮੈਂ ਉਹ ਤਾਂ ਬਣਾ ਦਿੱਤਾ ਕਾਰਡਬੋਰਡ ਨਾਲ ਕਟਿੰਗ ਕਰਕੇ ਤੇ ਬਸ ਉਹਦੇ ਉ ਰੈਪ ਟਿੰਗ ਵਗੈਰਾ ਕਰ ਰਹੀ ਹ ਉਹ ਨੀ ਹੋ ਰਹੀ ਸੀ ਮੇਰੇ ਤੋਂ ਉਹ ਮੇਰੇ ਤੋਂ ਹਾਂ ਮੈਂ ਮਤਲਬ ਬੜੀ ਮੁਸ਼ਕਿਲ ਕਰ ਰਹੀ ਹਾਂ ਬਸ ਉਹ ਗਿਫ ਮਤਲਬ ਜਿਵੇਂ ਰੈਪ ਕਰਨਾ ਹੁੰਦਾ ਉੱਪਰੋਂ ਬਸ ਇੱਕ ਉਹੀ ਨੀ ਹੋ ਰਿਹਾ ਕਦੀ ਨਹੀਂ ਬਸ ਮੈਂ ਸੋਚ ਰਹੀ ਸੀ ਫਿਰ ਐਵੇਂ ਤੇ ਨਾ ਇਹਦੇ ਚਾਚ ਹੀ ਹੈਗੇ ਹੈ ਅਹ ਮਤਲਬ ਮੇਰੇ ਬੇਟੇ ਦੇ ਅਹ ਦਾਦੀ ਸੋਰੀ ਮਤਲਬ ਮੇਰੇ ਚਾਚੀ ਹੈਗੇ ਹੈ ਤੇ ਉਹਨਾਂ ਨੇ ਵੀ ਆਪਣੀ ਬੇਟੀ ਦਾ ਬਣਾਇਆ ਸੀਗਾ ਤੇ ਉਹ ਕਹਿੰਦੇ ਸਾਡੇ ਕੋਲ ਪਿਆ ਮੈਂ ਕਿਹਾ ਨਹੀਂ ਨਹੀਂ ਕੋਈ ਗੱਲ ਨੀ ਮੈਂ ਖੁਦ ਮਤਲਬ ਖੁਦ ਵੀ ਆਉਣਾ ਚਾਹੀਦਾ ਨਾ ਤੇ ਫਿਰ ਕੱਲ ਨੂੰ ਬੱਚਿਆਂ ਦੇ ਹੋਰ ਇਹ ਤੇ ਚਲੋ ਛੋਟਾ ਜਿਹਾ ਪ੍ਰੋਜੈਕਟ ਹੈ ਕੱਲ੍ਹ ਨੂੰ ਹੋਰ ਵੀ ਹੋਏਗਾ ਵੱਡੇ ਵੱਡੇ ਤੇ ਫੇਿਰ ਉਹ ਵੀ ਤਾਂ ਬਣਾਉਣੇ ਹੈ ਨਾ ਖੁਦ ਨੂੰ ਵੀ ਤਾਂ ਆਉਣੇ ਚੀਜ਼ ਨੇ ਜੇ ਆਪ ਨੂੰ ਪਤਾ ਹੋਏਗਾ ਤਾਂ ਹੀ ਤਾਂ ਅਸੀਂ ਬੱਚਿਆਂ ਨੂੰ ਦੱਸਾਂਗੇ ਕਿ ਕੀ ਹੈ ਕੀ ਨਹੀਂ ਬਣੇ ਬਣਾਏ ਤੇ ਫੇਿਰ ਅਸੀਂ ਵੀ ਉਹਨਾਂ ਨੂੰ ਕਾਂਗੇ ਤੁਸੀਂ ਵੀ ਲਿਆਓ ਬਣੇ ਬਣਾਏ ਉਹਦਾ ਕੀ ਫਾਇਦਾ ਫਿਰ
ਹਾਂਜੀ ਸਹੀ ਗੱਲ ਹੈ ਜੀ
ਇਸ ਕਰਕੇ ਫਿਰ ਮੈਂ ਖੁਦ ਹੀ ਟਰਾਈ ਕਰ ਰਹੀ ਹਾਂ ਮੈਂ ਕਿਹਾ ਚਲੋ ਪਹਿਲੇ ਖੁਦ ਹੀ ਹਾਂ ਪਹਿਲੇ ਤੇ ਮੈਂ ਕਾਰਡਬੋਰਡ ਨਾਲ ਉਹਦੀ ਕਟਿੰਗ ਕੀਤੀ ਆਰਾਮ ਨਾਲ ਪਹਿਲੇ ਬੈਠ ਕੇ ਉਸ ਟਾਈਮ ਤੱਕ ਤਾਂ ਉਹ ਬੈਠਿਆ ਹੋਇਆ ਸੀਗਾ ਪਰ ਉਸ ਤੋਂ ਬਾਅਦ ਪਤਾ ਨੀ ਉਹਨੂੰ ਕੀ ਹੋਇਆ ਉੱਠ ਕੇ ਚਲਾ ਗਿਆ। ਫਿਰ ਪਹਿਲੇ ਮੈਂ ਬਲੂ ਬਲੂ ਚਾਰਜ ਚਾਰਜ ਦੇ ਨਾਲ ਰੈਪਿੰਗ ਕਰਨ ਲੱਗੀ। ਤੇ ਉਹ ਪੂਰਾ ਨਾ ਆਇਆ ਫੇਰ ਮੈਂ ਹਾਰ ਕੇ ਪਿੰਕ। ਤੇ ਨਾਲ ਹੁਣ ਸ਼ੁਰੂ ਕੀਤੀ ਹੈ ਹੁਣ ਦੇਖਦੇ ਹਾਂ ਉਹਨੂੰ ਪੂਰਾ ਆਉਂਦਾ ਕਿ ਨਹੀਂ
ਹਮ।
ਹਾਂਜੀ ਹੋਰ ਤੁਸੀਂ ਦੱਸੋ। ਹਾਂਜੀ ਹਾਂਜੀ ਸਭ ਵਧੀਆ।
ਜਾਮੁਨ ਖਾ ਰਹੇ ਸੀ ਜਾਮੁਨ।
ਅੱਛ ਆ ਅੱਛਾ ਅੱਛਾ ਇਹ ਤੇ ਬਹੁਤ ਵਧੀਆ ਗੱਲ ਆ।
ਹਾਂ ਜਾਮ ਜਾਮੁਨ ਗਰਮੀਆਂ ਚ ਹੁੰਦੇ ਨੇ ਉਹ। ਹੋਰ ਤੇ ਏਹ ਵੈਸੇ ਤਾਂ ਮਿਲਦੇ ਨੀ ਥੱਲੇ ਡਿੱਗ ਜਾਂਦੇ ਨੇ। ਮਜ਼ਾ ਤੇ ਤਾਂ ਹੁੰਦਾ ਹੈ ਕਿ ਉੱਤੋਂ ਪੇੜ ਤੋਂ। ਤੋੜ ਕੇ ਆਪਣੇ ਹੱਥ ਨਾਲ ਖਾਓ।
ਹਾਂ ਇਹ ਤੇ ਹੈ ਤੇ ਗੱਲ ਤੁਸੀਂ।
ਸ਼ੂਗਰ ਵਾਸਤੇ ਵਧੀਆ ਹੁੰਦੇ ਨੇ ਜਾੰਮੂ ਸ਼ੂਗਰ ਦੀ ਗਿਟਕਾ ਦੀ ਤੇ ਦਵਾਈ ਵੀ ਬਣਦੀ। ਤੁਹਾਨੂੰ ਪਤਾ।
ਅੱਛਾ ਨਹੀਂ ਮੈਨੂੰ ਨੀ ਪਤਾ ਸੀਗਾ।
ਨਹੀਂ ਉਹ ਕਹਿੰਦੇ ਨੀ ਕਰੇਲਾ ਉਹ ਕਹਿੰਦੇ ਨੀ ਕਰੇਲਾ ਜਾਮੁਨ। ਦਾ ਜੂਸ ਦੋ ਤੋ ਇਹੀ ਜੂਸ ਹੁੰਦਾ ਵਾ ਹੁਣ। ਹਾਂਜੀ ਹਾਂਜੀ ਹਾਂ ਗਿਟਕਾਂ ਗੁਟਕਾ ਜੀ ਮਿਲਾ ਮਲੂ ਕ। ਜੋ ਵੀ ਹੈ ਸ਼ੁਗਰ ਵਾਸਤੇ ਵਧੀਆ ਹੁੰਦਾ ਵਾ।
ਅੱਛਾ ਅੱਛਾ ਮੈਂ ਤੁਸੀਂ ਤੇ ਫਿਰ ਦੱਸ ਦਿੱਤਾ ਅੱਜ ਵਧੀਆ। ਜਾਮੁਣ ਤੇ ਇਹੀ ਸੀਜਨ ਆਉਂਦੇ ਨੇ ਹੋਰ ਤੇ ਆਉਂਦੇ ਨੀ ਕਦੀ ਅਗੇ
ਹਾਂਜੀ ਹਾਂਜੀ ਬਸ ਜਦੋਂ ਮਿਲੋ ਜਦੋਂ ਸੀਜਨ ਆ ਜਦੋਂ। ਸੀਜਨ ਆਇ ਉਦੋਂ ਖਾ ਲੋ ਬਸ ਗੱਲ ਤੇ ਏਹ ਹੀ ਹੈ।
ਹਾਂ ਬਸ ਏਹੀ ਤਾਂ ਸੀਜਨ ਹੈ ਥੋਡੀ ਦੇਰ ਹੀ ਤੇ ਆਉਣੇ ਆ।
ਹਮ ਹਮ ਹਾਂਜੀ ਹਾਂਜੀ ਮਿਲਦੇ ਵੀ ਮਤਲਬ ਮਹਿੰਗੀ। ਵਿਕਦੇ ਨੇ ਇਹ ਪੰਜਾਹ ਕ ਰੁਪਏ ਪਾਈਆ ਆਂਦੇ ਮਸਾ ਜੈ ਹਨ ਥੋੜੇ ਜੈ ਹਨ
ਹਾਂਜੀ ਹਾਂਜੀ ਹਾਂਜੀ ਪਤਾ ਹੈ ਬਸ।
ਬਾਕੀ ਜਿ ਜਿੰਹਨਾਂ ਦੇ ਘਰ। ਪੇੜ ਲੱਗਿਆ ਹੋਏ ਉਹ ਤਾਂ ਫੇਰ ਉਹ ਤਾਂ ਆਰਾਮ ਨਾਲ ਉਹ ਨੂੰ ਕੋਈ। ਕਦੇ ਨਹੀਂ ਆ।
ਬਸ ਸਾਡੇ ਘਰ ਤਾਂ ਲੱਗਾ ਸੀਗਾ ਪਹਿਲੇ ਅਸੀਂ ਫੇਰ ਬਸ। ਕਰ ਦਿੱਤਾ ਮਤਲਬ ਹਾਂਜੀ ਤੋੜ ਮਤਲਬ ਹੁਣ ਨੀ ਹੈਗਾ। ਮੇਰੇ ਮਾਈਕੇ ਲੱਗਾ ਸੀ ਉੱਧਰ ਮਤਲਬ। ਮਤਲਬ ਕਾਫ਼ੀ ਵੱਡਾ ਪੇੜ ਸੀਗਾ। ਅਸੀਂ ਬੋਹ ਖਾਂਦੇ ਸੀ, ਸੀਜ਼ਨਲ ਫਰੂਟ ਲਦਾ ਸੀ ਹਾਂਜੀ। ਅਮਰੂਦ ਵੀ ਸਿਗੇ, ਬਹੁਤ ਉਹ ਵੀ ਬਹੁਤ ਖਾਧੇ, ਲਾਲ ਰੰਗ ਦੇ ਅਮਰੂਦ।
ਅੱਛਾ ਜੀ।
ਹਾਂਜੀ-ਹਾਂਜੀ।
ਤੇ ਵਧੀਆ ਗੱਲ ਏ, ਵਧੀਆ ਗੱਲ ਏ ਘਰ ਤਾਂ ਫਰੂਟ ਖਾਂਦੇ ਸੀ ਹੁਣ ਕੱਟ ਤੇ
ਹਾਂਜੀ-ਹਾਂਜੀ ਹੁਣ ਤਾਂ ਅਸੀਂ ਕੱਟ ਦਿੱਤਾ ਏ।
ਅੱਛਾ ਜੀ ਚਲੋ ਕੋਈ ਗੱਲ ਨੀ ਹੁਣ ਫਿਰ ਦੁਬਾਰਾ ਲਗਾ ਲੈਣਾ ਜਦੋਂ
ਬਸ ਹੁਣ ਤੇ ਬਸ ਉ ਅੱਜ ਕੱਲ ਤੁਹਾਨੂੰ ਪਤਾ ਹੀ ਏ, ਪੱਕੇ ਹੀ ਕਰਦੇ ਨੇ ਸਾਰੇ, ਕੋਈ ਤੁਹਾਨੂੰ ਪਤਾ ਤੇ ਹੈ ਖਾਂਦਾ ਤੇ ਹਾਂਜੀ ਕਚ ਕੱਚੇ ਹਾਂਜੀ ਬਸ ਕ ਕੱਚਾ ਕੋਈ ਰਹਿਣ ਨੀ ਦਿੰਦਾ ਤੇ ਨਾਲੇ ਅੱਜ ਕੱਲ੍ਹ ਟਰੈਂਡ ਵੀ ਨੀ ਹੈਗਾ, ਸਾਰੇ ਕਹਿੰਦੇ ਨੇ ਕਿ ਹਾਂਜੀ, ਮਕਾਨ ਨੀ ਬਨਿਆ? ਤੇ ਉਹ ਫੇਰ ਹੁਣ ਵੈਸੇ ਵੀ ਬ੍ਰਦਰ ਦਾ ਕਰਨਾ ਹੈਗਾ, ਹਾਂਜੀ, ਤੇ ਫੇਰ ਬਸ ਉਹ ਦੇਖਦੇ ਹੀ ਆ ਤੁਹਾਨੂ ਪਤਾ ਲੜਕੀ ਵਾਲੇ ਤੇ ਦੇਖਦੇ ਹੀ ਨਾ ਸਭ ਕੁਛ ਉਹਨਾਂ ਨੂੰ, ਤਾਂ ਬਸ। ਨਹੀਂ--ਨਹੀਂ। ਬਸ ਦੇਖ, ਬਸ ਦੇਖ ਰਹੇ ਟਾਈਮ ਤੇ ਲੱਗਦਾ ਹੀ ਹੈ, ਦੇਖੋ ਹਰ ਚੀਜ਼ ਨੂੰ। ਤੇ ਫਟਾਫਟ ਤੇ ਕੰਮ ਹੁੰਦਾ ਵੀ ਨੀਂ ਐ ਵਾਲਾ। ਦੇਖ ਰਹੇ ਆ, ਹਾਂਜੀ। ਬਸ ਕਰਾਂਗੇ, ਜਲਦੀ ਕਰਾਂਗੇ। ਓਦਾਂ ਵੀ ਨਾ, ਹੁਣ।
ਹੂੰ ਹੂੰ ਹੂੰ। ਅੱਜ -ਕੱਲ੍ਹ ਨਾ ਮਿਲਦੇ ਨ ਆ। ਮਤਲਬ ਸਈ ਜਗਾ ਰਿਸ਼ਤੇ ਮਿਲਦੇ ਨੀ ਹੈਗੇ, ਬੜਾ ਮੁਸ਼ਕਲ ਹੁੰਦਾ।
ਹਾਂਜੀ ਬਸ ਅੱਜ ਕੱਲ ਡਰ ਵੀ ਲੱਗਦਾ ਨਾ ਦੇਖੋ ਮਹੌਲ ਵੀ ਕਿੰਨਾ ਖ਼ਰਾਬ ਹੋਇਆ ਪਿਆ। ਤੁਹਾਨੂੰ ਪਤਾ ਈ ਹੈ, ਨਿਊਜ਼ ਚ ਕੀ ਕੁਛ ਆਉਂਦਾ ਹੈ, ਤੇ ਡਰ ਲੱਗਦਾ ਬਸ ਫਿਰ ਨਾ।
ਹਾਂਜੀ ਸਹੀ ਗੱਲ ਏ, ਅੱਜ ਕੱਲ ਮਾਹੌਲ ਨੀ ਪੈ ਗਿਆ ਬਸ, ਬੱਚਿਆਂ ਨੂੰ ਇਹਹੀ ਹੈ ਕਿ ਆਪਣੀ ਅੱਛੀ ਸਿੱਖਿਆ ਦੋ, ਅੱਛੇ ਇਨਸਾਨ ਬਣੋ ਹਨਾ।
ਹਾਂਜੀ-ਹਾਂਜੀ ਬਿਲਕੁਲ। ਹੋਰ ਆ ਰਹੀ ਬਾਰਸ਼ਾਂ-ਬੁਰਸ਼ਾਂ ਮੋਨ ਸਟਾਰਟ ਹੋ ਗਿਆ ਉਧਰ, ਕਿ ਨਹੀਂ?
ਨਈ ਹਾਲੇ ਤੇ ਨਹੀਂ, ਹਾਲੇ ਲੱਗਣਗੇ ਇੱਕ ਦੋ ਦਿਨ। ਹਾਂ ਮੌਸਮ ਅੱਜ ਹੁਮਸ ਹੋ ਰੱਖੀ ਏ, ਹਾਂਜੀ। ਬਾਰਿਸ਼ ਹੋਣ ਵਾਲੀ ਵੈਸੇ, ਇੱਕ ਦੋ ਦਿਨ ਦੇ ਵਿੱਚ ਤਾਂ।
ਦੇਖੋ, ਗਰਮੀ ਇਸ ਵਾਰੀ ਬੋਤ ਜਾਦਾ ਪਈ ਏ।
ਹਾਂ ਸਵੇਰੇ ਮੈਂ ਉਠਿਆ ਸੀ ਉਠਦੇ ਸਾਰ ਫੋਨ ਦੇਖਿਆ ਦੇਖਿਆ ਉਥੇ ਲਿਖਿਆ ਹੋਇਆ ਸੀ। ਅ ਰੇਨ ਇਜ਼ ਪੋਸੀਬਲ ਟੂਡੇ, ਐਸੇ ਕੁਛ ਲਿਖ ਹੇ ਸੀ ਹਾ। ਹਾਂਜੀ-ਹਾਂਜੀ, ਫੋਨ ਤੇ ਆ ਗਈ ਨੋਟੀਫਿਕੇਸ਼ਨ, ਨੋਟੀਫਿਕੇਸ਼ਨ ਆ ਜਾਂਦੀ ਏ ਨਾ।
ਹਾਂਜੀ ਉਹੀ ਕਹ ਰਈ ਆ, ਅੱਜ ਕੱਲ ਫੋਨਾ ਤੇ ਆ ਜਾਂਦਾ ਏ ਸਭ ਕੁਛ, ਭਾਵੇਂ ਬਾਰਿਸ਼ ਹੋਣ ਵਾਲੀ ਐ, ਜੋ ਵੀ ਐ।
ਹਾਂਜੀ।
ਹੂ, ਵਧੀਆ ਐ ਸਗੋ। ਅਪਡੇਸ਼ਨ ਮਿਲਦੀ ਰਹਿੰਦੀ ਹੈ ਨੋਟੀਫਿਕੇਸ਼ਨ ਦੇ ਨਾਲ-ਨਾਲ ਹੋਰ ਸੁਣਾਓ? ਹਾਂਜੀ-ਹਾਂਜੀ।
ਬਸ ਬਾਕੀ ਤਾਂ ਠੀਕ ਹੈ। ਆਇਓ ਘਰ, ਕਾਫੀ ਟਾਈਮ ਹੋ ਗਿਆ, ਤੁਸੀਂ ਘਰ ਨੀ ਆਏ?
ਨਈ-ਨਈ, ਬਸ ਨਿਕਲਿਆ ਈ ਨਈ ਜਾਂਦਾ, ਤੁਹਾਨੂੰ ਪਤਾ ਤੇ ਹੈ ਫਿਰ ਅਹ ਮਤ ਮਤਲਬ ਕੰਮ ਵੀ ਜ਼ਰੂਰੀ ਏ ਦੇਖੋ। ਘਰ ਦਾ ਵੀ ਫੇਰ ਇੰਨਾ ਨੂੰ ਵੀ ਏਹ ਵੀ ਫਰੀ ਨੀ ਹੁੰਦੇ ਹੈਗੇ। ਤਾਂ ਕਰਕੇ ਨਾ ਵੀ ਥੋੜਾ ਜਿਹਾ ਹੋ ਹੀ ਜਾਂਦਾ ਹਾਂਜੀ ਹਾਂਜੀ। ਬਸ ਹੁਣ ਸਵੇਰੇ ਜਾਂਦੇ ਨੇ ਮੈਂ ਤੇ ਜਿਵੇਂ ਮੈਂ ਮੈਂ ਵੀ ਮਤਲਬ। ਹੁੰਦੀ ਤੇ ਘਰ ਹੀ ਹਾਂ ਹਾਲੇ ਤੇ ਬਟ ਇਹ ਕੀ ਪਤਾ ਹੀ ਨਹੀਂ ਲੱਗਦਾ ਕੁਛ। ਵੀ ਨਾ ਫਰੀ ਨਹੀਂ ਹੁੰਦਾ ਬੰਦਾ।
ਤੁਸੀਂ ਉਹ ਕਿ ਦੇਖਣ ਗਏ ਸੀ ਆਪਣਾ ਇਧਰ। ਆਪਣਾ ਤੁਹਾਡੇ ਇੱਥੇ ਲੱਗੇ ਸ਼ਹਿਰ ਚ ਲੱਗਿਆ ਸੀ। ਜਾਦੂਗਰ ਬਾਦਸ਼ਾਹ ਦੇਖਣ ਤੇ ਨੀ ਗਿਆ ਹਾਲੇ।
ਨਹੀਂ, ਨਹੀਂ। ਮੈਂ ਤੇ ਨਹੀਂ ਗਈ।
ਹੁੰ। ਬੱਚਿਆਂ ਨੂੰ ਲੈ ਜਾ ਨਾ, ਅੱਛਾ ਕਾਫ਼ੀ ਮੈਜਿਕ ਸ਼ੋਅ ਹੁੰਦਾ ਨਾ। ਕਦੀ ਦੇਖ।
ਅੱਛਾ - ਅੱਛਾ। ਅੱਛਾ- ਅੱਛਾ। ਨਹੀਂ, ਮੈਨੂੰ ਤੇ ਐਕਚੁਲੀ ਪਤਾ ਵੀ ਨਹੀਂ ਸੀਗਾ ਤੇ।
ਹਾਂ। ਨਹੀਂ ਮੈਂ ਤੁਹਾਨੂੰ ਲੋਕੇਸ਼ਨ ਭੇਜ ਦਾਂਗਾ ਜਿੱਥੇ ਲੱਗਿਆ ਹੋਇਆ ਵਾ ਤੇ ਨਾਲੇ ਟ ਕਲ ਬੁੱਕ ਕਰ ਦਾਂਗੇ, ਜੇ ਕਹਿੰਦੇ ਤਾਂ।
ਅੱਛਾ- ਅੱਛ। ਔਨਲਾਈਨ ਹੀ ਬੁੱਕ ਹੋ ਜਾਣਗੀਆਂ।
ਹਾਂਜੀ। ਮੈਨੂੰ ਪਤਾ ਚੱਲਿਆ ਹੀ ਔਨਲਾਈਨ ਹੋ ਜਾਂਦੀ ਟਿਕਟਾਂ ਬੁੱਕ, ਤੇ ਮੈਂ ਟਰਾਈ ਕਰ ਰਹਾ ਸੀ, ਤੇ ਮੈਂ ਕਿਹਾ ਚਲੋ ਤੁਹਾਡੀਆਂ ਵੀ ਕਰਦਾਂਗਾ। ਜਦੋਂ ਜਾਂ ਤੇ ਸੰਡੇ ਨੂੰ ਲੱਗਦਾ ਵਾ।
ਅੱਛਾ- ਅੱਛਾ ਠੀਕ ਹੈ। ਚਲੋ ਕੋਈ ਨੀ ਫਿਰ
ਕੱਲ ਤੇ ਮਤਲਬ ਮੋੜ। ਫ੍ਰੀ ਹੋ ਗਿਆ ਸਾਰਾ ਕੁਛ, ਅੱਜ ਤੇ ਫੋਨ ਤੇ ਹੀ ਟਿਕਟਾਂ ਹੋ ਜਾਂਦੀਆਂ ਨੇ।
ਹਾਂ, ਇਹ ਤੇ ਗੱਲ ਹੈਗੀ ਤੁਹਾਡੇ ਬਿਲਕੁਲ।
ਜਿਸ ਤਰ੍ਹਾਂ ਉਹ ਮੂਵੀਜ਼ ਦੀ ਟਿਕਟਾਂ ਨੀ ਹੋ ਜਾਂਦੀਆਂ ਹੈਗੀਆਂ, ਆਪਣਾ ਬੁੱਕ ਮਾਈ ਸ਼ੋਅ ਤੋਂ। ਉਸ ਤਰ੍ਹਾਂ ਹੀ ਉਸਦੇ ਉੱਤੇ ਬੁਕਿੰਗ ਹੋ ਜਾਂਦੀ ਹੈ, ਮੇਰੇ ਖਿਆਲ। ਮੈਂ ਪੜ੍ਹਿਆ ਸੀ ਉਹਦੇ ਨਾ, ਜਿੱਥੇ ਉਹਨਾਂ ਦਾ ਲੱਗਿਆ ਹੋਇਆ ਸੀ ਨਾ। ਬੈਨਰ ਵਗੈਰਾ ਲੱਗੇ ਹੋਏ ਸੀ, ਉਹਦੇ ਉੱਪਰ ਲਿਖਿਆ ਹੋਇਆ ਸੀ ਬੁਕਿੰਗ ਬੁਕ ਮਾਈ ਸ਼ੋ। ਮੈਂ ਕਿਹਾ, ਚਲੋ ਮੈਂ ਟਰਾਈ ਕਰਾਂਗਾ।
ਹਾਂ, ਨਹੀਂ ਇਹ ਤੇ ਫੈਸਲੀ ਮਤਲਬ ਅੱਛੀ ਗੱਲ ਹੈ। ਸਗੋਂ ਲਾਈਨਾਂ 'ਚ ਨਹੀ ਲੱਗਣਾ ਪੈਂਦਾ ਹਨਾ, ਪਹਿਲੇ ਤਾਂ ਲਾਈਨਾਂ ਵਿੱਚ। ਕੁਛ ਦੇਖਣਾ ਹੁੰਦਾ ਸੀ, ਲਾਈਨਾਂ ਵਿੱਚ ਲੱਗਣਾ ਪੈਂਦਾ ਸੀਗਾ ਅੱਜ। ਕੱਲ ਚਲੋ ਇਹਦੀ ਸਹੂਲੀਅਤ ਹੈ।
ਬਲਿੰਕਟ ਦਾ ਬੜਾ ਫ਼ਾਇਦਾ ਹੋ ਗਿਆ ਜੇ, ਅੱਜ ਤਾਂ, ਅੱਜ-ਕੱਲ੍ਹ ਤਾਂ। ਬਲਿੰਕਟ ਹੋ ਗਿਆ, ਜਮੈਟੋ ਹੋ ਗਿਆ। ਮਤਲਬ ਦੇਖੋ, ਘਰੋਂ ਕਿਸੇ ਦਾ ਨਿਕਲਣ ਦਾ ਦਿਲ ਤੇ ਕਰਦਾ ਨੀ ਹੈਗਾ ਬਿਲਕੁਲ। ਕੁਲ ਵੀ ਕੋਈ, ਛੋਟੀ ਚ ਕੋਈ ਇੱਕ। ਚੀਜ਼ ਮੰਗਵਾਉਣੀ ਹੈ? ਚੱਲ ਫੋਨ ਕੀਤਾ ਜੇ ਚਲੋ ਜੀ, ਹਾਂਜੀ, ਔਨਲਾਈਨ ਪੈਸੇ। ਬਾਈ ਆ ਗਈ, ਘਰ 'ਚ ਦਸ ਮਿੰਟ, ਦਸ ਮਿੰਟ ਵੀ ਨੀ ਲੱਗਦੇ ਜੀ।
ਹਾਂਜੀ-ਹਾਂਜੀ, ਉਹ ਤੇ ਹੈ ਹੀ ਹੈ। ਹਾਂ, ਮਤਲਬ ਕਦੀ-ਕਦੀ ਜਦੋਂ ਜ਼ਰੂਰੀ ਹੋਏ ਨਾ, ਅਰਜੈਂਟ ਹੋਏ। ਫਿਰ ਮੰਗਵਾ ਵੀ ਲਈਦਾ, ਵੈਸੇ ਤੇ ਮਤਲਬ ਸ਼ਾਮੀ ਹੀ ਦੁੱਧ ਵਗੈਰਾ ਦੀ ਹੀ ਜਰੂਰਤ ਹੁੰਦੀ ਹੈ। ਨਾ ਅਦਰਵਾਈਜ਼ ਤੇ ਕੋਈ ਉਹ ਨੀ ਹੈਗਾ। ਬਾਕੀ ਦੇਖੋ, ਇਹਨਾਂ ਚੀਜ਼ਾਂ ਦਾ ਫਾਇਦਾ ਤੇ ਹੈ, ਨੁਕਸਾਨ ਵੀ ਹੈਗਾ ਜੇ। ਮਤਲਬ ਕਿ ਪਹਿਲੇ ਦੇ ਜ਼ਮਾਨੇ 'ਚ ਤਾਂ ਲੋਕ ਖੁਦ ਜਾਂਦੇ ਹੁੰਦੇ ਸੀ, ਵੋਕ ਵੀ ਹੋ ਜਾਂਦੀ ਹੁੰਦੀ ਸੀਗੀ। ਅੱਜ-ਕੱਲ੍ਹ ਸਭ ਕੁਛ ਔਨਲਾਈਨ ਹੋ ਗਿਆ, ਮਤਲਬ। ਤੁਹਾਨੂੰ ਪਤਾ ਹੀ ਹੈ, ਅੱਜ ਕੱਲ ਕੋਈ ਘਰੋਂ ਜਾ ਕੇ ਰਾਜ ਤਾਂ ਹੈ ਨੀ ਹੈ। ਬਸ।
ਬਸ ਹ ਬਸ ਫੋਨਾਂ ਦਾ ਹੀ ਹੁਣ ਟਾਈਮ ਆ ਗਿਆ, ਵਾ ਫੋਨ ਆ ਗਿਆ ਏ ਆਈ ਦਾ ਜਮਾਨਾ ਆ ਰਿਹਾ ਵਾ।
ਹਾਂਜੀ-ਹਾਂਜੀ।
ਕੋਈ ਨਾ ਆਪਾਂ ਫੇਰ ਮੈਂ ਬੁਕਿੰਗ ਕਰਾਂਗਾ ਤੇ ਫੇਰ ਮੈਂ ਤੁਹਾਨੂੰ ਦੱਸ ਦਾਂਗਾ ਠੀਕ ਹੈ ਜੀ।
ਹਾਂਜੀ ਹਾਂਜੀ ਕੋਈ ਗੱਲ ਨੀ ਤੁਸੀਂ ਦੱਸ ਦੇਨਾ। ਹਾਂਜੀ ਓਕੇ ਜੀ ਓਕੇ ਜੀ ਓਕੇ।
ਓਕੇ।